ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ, ਵਧੀਆ ਤੁਸੀਂ ਸੁਣਾਓ ਠੀਕ ਹੋ?
ਹਾਂਜੀ ਅਸੀਂ ਠੀਕ ਹਾਂ। ਬੜੇ ਦਿਨ ਹੋ ਗਏਨ ਤੁਸੀਂ ਯਾਦ ਹੀ ਨੀ ਕੀਤਾ। ਕਿੱਥੇ ਸੀ?
ਬਸ ਉਹ ਤੁਹਾਨੂੰ ਪਤਾ ਈਏ, ਕੁਛ ਬੱਚਿਆਂ ਦੀ ਛੁੱਟੀਆਂ ਹੈਗੀਆਂ ਸੀ
ਅੱਛਾ!
ਹਾਂ ਜੀ, ਤੇ ਫਿਰ ਥੋੜਾ ਆਪਣੇ ਘਰ ਚਲੀ ਗਈ ਸੀ ਮੈਂ, ਫਿਰ ਉੱਥੋਂ ਪ੍ਰੋਗਰਾਮ ਬਨਿਆ ਸੀ ਦਰਬਾਰ ਸਾਹਿਬ ਚਲੀ ਗਏ ਸੀ।
ਅੱਛਾ-ਅੱਛਾ ਦਰਬਾਰ ਸਾਹਿਬ ਗਏ ਸੀ ਤੁਸੀ?
ਹਾਂਜੀ-ਹਾਂਜੀ।
ਵਾਹ ਜੀ, ਵਾਹ! ਬਹੁਤ ਵਧੀਆ ਫਿਰ ਤੇ।
ਹਾਂਜੀ। ਬਹੁਤ ਅੱਛੇ ਦਰਸ਼ਨ ਹੋਏ ਨੇ, ਬੜਾ ਅਨੰਦ ਆਇਆ।
ਅੱਛਾ। ਤੁਸੀਂ ਕੀ ਇੱਕ ਦਿਨ ਵਾਸਤੇ ਗਏ ਸੀ?
ਨਹੀਂ-ਨਹੀਂ ਸਾ, ਸਾ ਓ ਤਿੰਨ-ਚਾਰ ਦਿਨ ਲੱਗ ਗਏ ਸੀ ਉੱਥੇ, ਅਸੀਂ ਨਾ ਪਾਠ ਰਖਵਾਇਆ ਸੀ ਉੱਥੇ।
ਅੱਛਾ ਦਰਬਾਰ ਸਾਹਿਬ ਤੁਸੀਂ ਪਾਠ ਰਖਵਾਇਆ ਸੀ, ਅੱਛਾ। ਹੂੰ
ਤੇ ਬਸ ਫਿਰ ਤਾਂ ਕਰਕੇ, ਤੇ ਵਹਿਲ ਤੇ ਗਰਮੀ ਬਹੁਤ ਸੀ, ਫਿਰ ਬਾਰਿਸ਼ ਆ ਗਈ ਸੀ ਮੌਸਮ ਅੱਛਾ ਹੋਗਿਆ ਸੀ।
ਅੱਛਾ-ਅੱਛਾ ਗਰਮੀ ਤਾ ਵੈਸੇ ਬਹੁਤ ਜ਼ਿਆਦਾ ਹੈਗੀ ਏ, ਤੁਸੀ ਗਏ ਵੀ ਗਰਮੀ ਦੇ ਦਿਨਾਂ'ਚੀ ਓ ਨਾ।
ਤੇ ਦੇਖੋ, ਛੁੱਟੀਆਂ ਹੀ ਫੇਰ ਬੱਚਿਆਂ ਨੂੰ ਤੁਹਾਨੂੰ ਪਤਾ ਈਏ, ਏਹੀ ਮੰਥ ਮਿਲਦੀਆਂ ਨੇ ਫੇਰ ਅੱਗੇ-ਪਿੱਛੇ ਸਕੂਲ ਹੁੰਦੇਨ ਜਾਣਾ ਮੁਸ਼ਕਿਲ ਹੋ ਜਾਂਦਾ ਹੈ।
ਹਾਂਜੀ ਉਹ ਤਾ ਹੈ। ਤੇ, ਤੁਸੀਂ ਦਰਬਾਰ ਸਾਹਿਬ ਗਏ ਸੀ ਕੋਈ ਹੂੰ, ਵੈਸੇ ਹੀ ਪਾਠ ਰਖਾਇਆ ਸੀ ਯਾ, ਕੀ'ਚ ਮਤਲਬ ਕੀ?
ਮ, ਮਤਲਬ ਕਿ ਮੇਰਾ ਨਾ ਭਤੀਜਾ ਏ, ਉਹਦਾ ਨਾ ਬਰਡੇ ਹੈਗਾ ਸੀ।
ਅੱਛਾ-ਅੱਛਾ, ਤੁਹਾਡੇ ਭਤੀਜੇ ਨਾ ਬਰਡੇ ਸੀ। ਅੱਛਾ-ਅੱਛਾ, ਵਾਹ ਜੀ ਵਾਹ! ਬਹੁਤ ਵਧੀਆ ਏ ਤੇ, ਤੁਸੀ ਦਰਬਾਰ ਸਾਹਿਬ ਪਾਠ ਰਖਾਇਆ ਨੰਬਰ ਆਗਿਆ ਸੀ, ਤੁਹਾਡੇ?
ਹਾਂਜੀ। ਹਾਂਜੀ। ਥੋੜਾ ਭਰਾ ਮੇਰਾ ਮਤਲਬ ਆਂਦਾ-ਜਾਂਦਾ ਰਹਿੰਦਾ, ਥੋੜੀ ਪਹਿਚਾਣ ਵਗੈਰਾ ਹੋਈ ਜਾਂਦੀ ਏ। ਤੇ, ਥੋੜਾ ਸਮਝੋ ਕਰਮ ਅੱਛੇ ਸੀ ਉਹਦੇ ਲੱਕ ਵੀ ਅੱਛਾ ਸੀ ਓਹਨੂੰ ਮਿਲਗਿਆ ਨੰਬਰ ਜਲਦੀ ਨਾਲ, ਨਹੀਂ ਤੇ ਮਿਲਦਾ ਨੀ ਹੈਗਾ ਕਹਿੰਦੇ ਨੰਬਰ।
ਅਛਾ ਗੁਰੂ ਰਾਮਦਾਸ ਜੀ ਦੀ ਕਿਰਪਾ ਸਾਰਿਆਂ ਤੇ ਈ ਹੋਣੀ ਚਾਹੀਦੀ ਏ, ਵਾਹਿਗੁਰੂ ਜੀ ਸਭ ਤੇ ਕਿਰਪਾ ਬਣਾਈ ਰੱਖਣ ਬਾਬਾ ਜੀ, ਤੇ ਅੱਛੀ ਗੱਲ ਏ, ਬੜਾ ਅੱਛਾ ਤੁਸੀ ਤੇ ਪਾਠ ਰੱਖਾਇਆ ਸੀ, ਹੈਨਾ ਤੇ ਫੇਰ ਤੁਸੀ ਤਿੰਨ-ਚਾਰ
ਅਸੀ ਤਿੰਨ ਦਿਨ ਉੱਥੇ ਹੀ ਰੁਕੇ ਸੀ। ਹਾਂਜੀ ਤਿੰਨ-ਚਾਰ ਦਿਨ ਸਾਨੂੰ ਉੱਥੇ ਲੱਗਗੇ ਸੀ।
ਅੱਛਾ-ਅੱਛਾ।
ਹਾਂਜੀ।
ਹੂੰ, ਚਲੋ ਬੜਾ ਵਧੀਆ ਫੇਰ ਤੁਸੀ ਬੜਾ ਉੱਥੇ ਮਤਲਬ ਕਿ ਅਨੰਦ ਮਾਣਿਆ ਹੋਣਾ, ਦਰਬਾਰ ਸਾਹਿਬ।
ਹਾਂਜੀ, ਬਹੁਤ ਆਨੰਦ ਆਇਆ। ਹਾਂਜੀ-ਹਾਂਜੀ। ਫੇਰ ਅਸੀਂ ਇੱਕ-ਦੋ ਗੁਰਦੁਆਰੇ, ਜਿਵੇਂ ਕੋਲਦੇ ਹੈਗੇ ਸੀ, ਫੇਰ ਅਸੀਂ ਉੱਥੇ ਵੀ ਗਏ ਸੀ‌।
ਅੱਛਾ ਉੱਥੇ ਕੋਲ, ਆਸੇ-ਪਾਸੇ ਤਾਂ ਗੁਰਦੁਆਰੇ ਬੜੇ ਹੈਗੇ ਨਾ, ਤੁਸੀ ਕਿਹੜੇ ਗੁਰਦੁਆਰੇ
ਹਾਂਜੀ ਅਸੀਂ ਬਾਬਾ ਬੁਜਾ ਬੁੱਢਾ ਜੀ ਦੇ ਗਏ ਸੀ।
ਅੱਛਾ ਬਾਬਾ ਬੁੱਢਾ ਜੀ ਦੇ ਗੁਰਦੁਆਰੇ ਗਏ ਸੀ ਤੁਸੀਂ ਹਾਂਜੀ ਚਲੋ ਬਹੁਤ ਵਧੀਆ ਤੇ ਹੋਰ ਵੀ ਕੋਈ ਗੁਰਦੁਆਰਾ ਸੀ ਉੱਥੇ
ਹਾਂ ਇੱਕ ਸੰਘ ਸਾਹਿਬ ਹੈਗਾ ਸੀ ਉੱਥੇ ਗਏ ਸੀ।
ਸੰਨ ਸਾਹਿਬ
ਹਾਂਜੀ।
ਅੱਛਾ - ਅੱਛਾ ਬੜੀ ਅੱਛੀ ਗੱਲ ਹੈ ਤੁਸੀਂ ਦਰਸ਼ਨ ਕਰਕੇ ਆਇਓ ਵਾਹਿਗੁਰੂ ਜੀ ਦੇ।
ਹਾਂਜੀ। ਤੇ ਤੁਸੀਂ ਨੀ ਇਹ ਮਤਲਬ ਗੁਰਦੁਆਰੇ ਬਾਬਾ ਬੁੱਢਾ ਜੀ ਦੇ ਹੋ ਕੇ ਆਏ ਸੀ ਹੋ
ਨਹੀਂ ਮੈਂ ਨੀ ਗਈ ਦੀ ਉਸ ਗੁਰਦੁਆਰੇ ਨਾ ਬਾਬਾ ਬੁੱਢਾ ਸਾਹਿਬ ਗੁਰਦੁਆਰੇ ਮੈਂ ਗਈ ਨੀ ਹੋਈ ਹੋਰ ਨਾ ਹੀ ਮੈਂ ਤੁਸੀਂ ਜਿਹੜੇ ਕਹਿ ਰਹੇ ਹੋ ਨਾ ਸੰਨ ਸਾਹਿਬ ਗੁਰਦੁਆਰਾ ਮੈਂ ਉੱਥੇ ਵੀ ਨੀ ਗਈ ਹਾਂਜੀ ਕਿਉਂਕਿ ਜੇ ਸੋ ਅਸੀਂ ਗਏ ਸੀ ਨ ਵਾਰੀ ਨੂੰ ਤੇ ਬੜੀ ਗਰਮੀ ਸੀ ਉੱਥੇ ਤੇ ਥੋੜਾ ਨਾ ਮੈਨੂੰ ਬਰਦਾਸ਼ਤ ਨ ਗਰਮੀ ਹਾਂ ਫੇਰ ਮੇਰਾ ਜਾਨ ਨੀ ਹੋਇਆ।
ਅੱਛਾ -ਅੱਛਾ ਜਿਹੜੇ ਬਾਬਾ ਬੁੱਢਾ ਜੀ ਗ ਦੁਆ ਕਹਿੰਦੇ ਨੇ ਨਾ ਬਈ ਮ ਪ੍ਰਸਾਦੇ ਬੜੇ ਮਤਲਬ ਹੈਗੇ ਨੇ
ਅੱਛਾ- ਅੱਛਾ ਮੇ ਖਿਆਲ ਉਹ ਗੁਰਦੁਆਰਾ ਸਾਹਿਬ ਉਹ ਵਾਲਾ ਹੈ ਜਿੱਥੇ ਦਾਤ ਦਿੱਤੀ ਜਾਂਦੀ ਹੈ ਨਾ
ਹਾਂ ਪੁੱਤਰਾਂ ਦੀ ਦਾ ਦਿੱਤੀ ਜਾਂਦੀ ਹੈ ਵੈਸੇ ਤਾਂ ਹੁਣ ਅੱਜ ਕੱਲ੍ਹ ਦੇ ਬੱਚੀ ਦੀ ਦਾਤ ਹੀ ਲੈਣ ਸਮਝ ਲੋਓ ਕਿਉਂਕਿ ਦੋਨੋ ਬੱਚੇ ਬਰਾਬਰ ਹੁੰਦੇ ਹਨਾ।
ਮੈਂ ਤੁਹਾਨੂੰ ਕਹਿਦੀ ਪਈ ਅੱਜ ਕੱਲ ਧੀ ਪੁੱਤਰ ਇਸਦਾ ਫ਼ਰਕ ਹੈ ਹੀ ਨਹੀਂ ਹੈ। ਤੇ ਮੇਰੇ ਹਿਸਾਬ ਨਾਲ ਇੰਝੇ ਕਹਿਣਾ ਵੀ ਨੀ ਚਾਹੀਦਾ ਵੀ ਸਾਨੂੰ ਪੁੱਤਰ ਦੀ ਦਾਤ ਬਖਸ਼ੋ। ਵਾਹਿਗੁਰੂ ਜੀ ਅੱਗੇ ਹੀ ਹੱਥ ਜੋੜਨਾ ਚਾਹੀਦਾ ਵੀ ਸਾਨੂੰ ਬੱਚੇ ਦੀ ਦਾਤ ਬਖਸ਼ੋ ਹਨਾ।
ਹਾਂਜੀ ਸਹੀ ਗੱਲ ਤੇ ਬਸ ਫੇਰ। ਤੇ ਉਧਰੋਂ ਪ੍ਰਸ਼ਾਦਾ ਵਗੈਰਾ ਲਿਆ ਨਾਲ ਉੱਥੇ ਪਿਆਜ ਦਿੰਦੇ ਨੇ ਪ੍ਰਸ਼ਾਦੇ ਦੇ ਨਾਲ। ਹਾਂਜੀ- ਹਾਂਜੀ ਕੱਚਾ ਪਿਆਜ ਤੇ ਨਾਲ ਮੀਸਾ ਪ੍ਰਸ਼ਾਦਾ ਹੁੰਦਾ ਹੈ ਨਾਲ ਤੁਹਾਡੀ ਇੱਛਾ ਚਟਨੀ ਤੁਸੀਂ ਲੈਣੀ ਨਾਲ ਚਟਨੀ ਵੀ ਦਿੰਦੇ ਨੇ ਉੱਤੇ ਰੱਖ ਕੇ।
ਅੱਛਾ।
ਹਾਂਜੀ।
ਬੜਾ ਵਧੀਆ ਫੇਰ ਤੇ ਮੈਂ ਹੁਣ ਜਦੋ ਮੇਰਾ ਚੱਕਰ ਲੱਗੇਗਾ ਨਾ ਤੇ ਮੈਂ ਜਾਵਾਂਗੀ ਮੇਰਾ ਮਨ ਕਰਦਾ ਹੈ ਜਾਣ ਨੂੰ।
ਹਾਂਜੀ ਜ਼ਰੂਰ ਹੋ ਕੇ ਨਾ ਤੁਸੀਂ
ਹਾਂ ਜ਼ਰੂਰ ਕਿਉਂਕਿ ਗੁਰਦੁਆਰੇ ਤੇ ਜਾਣਾ ਚਾਹੀਦਾ ਹੈ ਨਾ।
ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਦਰਸ਼ਨ ਜ਼ਰੂਰ ਕਰਨੇ ਚਾਹੀਦਾ ਹੈ। ਹਾਂਜੀ- ਹਾਂਜੀ।
ਵਾਹਿਗੁਰੂ ਜੀ ਦੀ ਕਿਰਪਾ ਹੈਗੀ ਹੈ ਜੋ ਅਸੀਂ ਇਨਾ ਸਭ ਕਰ ਰਹੇ ਹਾਂ ਨਹੀਂ।
ਹਾਂਜੀ ਬਿਲਕੁਲ ਸਹੀ।
ਹੋਰ ਦੱਸੋ
ਬਸ ਵਧੀਆ। ਤੁਹਾਨੂੰ ਮੈਂ ਡਿਸਟਰਬ ਤੇ ਨੀ ਕੀਤਾ। ਤੁਹਾਨੂੰ
ਨਹੀਂ- ਨਹੀਂ। ਡਿਸਟਰਬ ਨਹੀਂ ਮੈਂ ਬਸ ਥੋੜਾ ਫ੍ਰਰੀ ਹੋਈ ਸੀ ਤੇ ਮੈਂ ਬੈਠੀ ਸੀ ਥੋਡਾ ਕੋਲ ਆ ਗਿਆ ਮੈਂ ਕਿਹਾ ਵੱਡੇ ਦਿਨਾਂ ਬਾਰੇ ਯਾਦ ਕੀਤਾ ਇਹਨਾਂ ਨੇ।
ਹਾਂਜੀ। ਪੋ ਬਸ ਗਏ ਹੋਏ ਸੀ ਨਾ ਇਸ ਕਰਕੇ ਫਿਰ ਪਰ ਪਤਾ ਟਾਈਮ ਲੱਗਦਾ ਨੀ ਬਾਹਰ ਜਾਓ ਤੇ।
ਹਾਂਜੀ- ਹਾਂਜੀ ਉਹ ਤਾਂ ਠੀਕ ਹੈ। ਬਾਹਰ ਜਾ ਕੇ ਨਹੀਂ ਟਾਈਮ ਮਿਲਦਾ ਬੱਚੇ ਵੀ ਨਾਲ ਹੁੰਦੇ ਨੇ। ਫਿਰ ਕੁਛ ਗਰਮੀ ਦਾ ਟਾਈਮ ਹੈਗਾ ਸੀ ਤੇ ਤੁਸੀਂ ਦਰਬਾਰ ਸਾਹਿਬ ਫਿਰ ਸਵੇਰੇ ਸ਼ਾਮੀ ਜਾਂਦੇ ਸੀ। ਨਹੀਂ ਮੈਂ ਤਾਂ ਸਹੀ ਬੋਲ ਰਹੀ ਹਾਂ। ਬਿਲਕੁਲ
ਸਵੇਰੇ ਹਾਂਜੀ ਦੇਖੋ ਇੱਕ ਟਾਈਮ ਤੇ ਜ਼ਰੂਰ ਜਾਂਦੇ ਸੀ ਭਾਵੇਂ ਸਵੇਰੇ ਸਰੇ ਜਾਂ ਸ਼ਾਮੀ ਜਿਵੇਂ ਬਈ ਮੱਥਾ ਟੇਕ ਲਈਏ।
ਤੇ ਤੁਸੀਂ ਰੁਕਿਆ ਕਿੱਥੇ ਸੀ।
ਹੈ ਹਾਂਜੀ।
ਤੁਸੀਂ ਮੈਂ ਕਿਹਾ ਰੁਕੇ ਕਿੱਥੇ ਸੀ।
ਤੁਹਾਡੀ ਆਵਾਜ਼। ਹੈ।
ਹੈਲੋ ਮੈਂ ਕਿਹਾ ਤੁਸੀਂ ਸਟੇ ਕਿੱਥੇ ਕੀਤਾ ਸੀ।
ਅਸੀਂ ਸਰਾਂ ਚ ਰੁਕੇ ਸੀ ਸਾਰੇ। ਸਾਰਾ ਗੜੀ ਚ ਹਾਂਜੀ ਸਾਰਾ ਗੜੀ ਚ ਰੁਕੇ ਸੀ ਅਸੀਂ।
ਸਾਰਾ ਘੜੀ ਸਲਾਜ ਰੁਕੀ ਸੀ ਅੱਛਾ ਅੱਛਾ। ਉਹ ਤਾਂ ਫਿਰੇ ਮੇਰੇ ਖਿਆਲ ਥੋੜੇ ਦੂਰ ਹੀ ਹੈ ਨਾ ਦਰਬਾਰ ਸਾਹਿਬ ਤੋਂ।
ਹਾਂਜੀ ਉਹ ਥੋੜ੍ਹਾ ਦੂਰ ਹੀ ਪੈ ਜਾਂਦਾ ਸੀ ਪਰ ਪਤਾ ਨਹੀਂ ਲੱਗਦਾ ਸੀ। ਦੇਖੋ ਬਜ਼ੁਰਗਾਂ ਵਾਸਤੇ ਥੋੜੇ ਬੱਚਿਆਂ ਵਾਸਤੇ ਦਿੱਕਤ ਹੁੰਦੀ ਸੀ ਥੋੜਾ ਲੰਬਾ ਪੈ ਜਾਂਦਾ ਸੀ ਫਿਰ ਆਪਾਂ ਤੇ ਟੁੂਰ ਲੈਂਦੇ ਸੀ
ਹੂੰ ਹੂੰ ਨਾਲ ਤੁਹਾਡੇ ਮੰਮੀ ਪਾਪਾ ਗਏ ਸੀ।
ਹਾਂਜੀ
ਪੂਰੀ ਫੈਮਿਲੀ ਗਈ ਸੀ, ਮੈਂ ਕਿਆ ਤੁਹਾਡੀ।
ਹੈਲੋ
ਆਵਾਜ਼ ਨੀਂ ਆਰੀ ਹੈਲੋ ਹੈਲੋ
ਨਹੀਂ ਤੁਹਾਡੀ ਆਵਾਜ਼ ਬਹੁਤ ਅਟੱਕ ਰਹੀ ਏ।
ਪਤਾ ਨੀ ਇਹ ਨੈਟਵਰਕ ਇਸ਼ੂ ਹੈਗਾ ਕੋਈ ਮੈਂ ਤਾਂ ਇੱਥੋਂ ਸਹੀ ਬੋਲ ਰਹੀ ਹਾਂ।
ਹਾਂਜੀ ਹਨਾ ਹੁਣ ਜਿਆਦਾ ਹੋਣ ਲੱਗ ਗਿਆ ਨੈਟ ਇਸ਼ੂ ਨਾ। ਹਰ ਕੋਲੀ ਦਿੱਕਤ ਹੁੰਦੀ ਗੱਲ ਕਰਦੇ ਹ ਨਾ ਅਸੀਂ।
ਅੱਛਾ ਅੱਛਾ ਬਸ ਕਈ ਵਾਰੀ ਬਾਰਸ਼ ਵਗੈਰਾ ਹੈਗੀ ਮੌਸਮ ਕਰ। ਵੀ ਹੋ ਜਾਂਦਾ ਹਨਾ ਜਿਸ ਤਰ੍ਹਾਂ ਕੋਈ ਜ਼ਿਆਦਾ ਹਵਾ ਚੱਲ ਗਈ ਤੇਜ਼। ਕੋਈ ਹਾਂ ਫ਼ਰਕ ਪੈ ਜਾਂਦਾ ਥੋੜਾ ਨਾ।
ਹਾਂਜੀ ਬਹੁਤ ਥੋੜ੍ਹੀ ਅੱਜ ਕੱਲ੍ਹ ਜ਼ਿਆਦਾ ਦਿੱਕਤ ਆ ਰਹੀ ਹੈਰਾਣੀ ਨੈਟਵਰਕ ਵਿੱਚ ਕੋਈ ਪ੍ਰੋਬਲਮ ਨਾ ਰਹੇ ਨਾ ਅੱਜ। ਕੁੱਛ ਮੌਸਮ ਵੀ ਬਣਿਆ ਦਾ ਨਾ ਬਾਰਿਸ਼ ਵਗੈਰਾ ਦਾ ਵੀ।
ਹਾਂਜੀ ਹਾਂਜੀ ਮੈਂ ਇਹ ਤਾਂ ਤੁਹਾਨੂੰ ਕਹਿ ਰਹੀ ਹਾਂ ਕਿ ਅੱਜ ਕੱਲ੍ਹ ਨਾ। ਦਿੱਕਤ ਆ ਹੀ ਰਹੀ ਹੈ ਸਾਰਿਆਂ ਚ।
ਹਾਂਜੀ ਬਹੁਤ ਦਿੱਕਤ ਆ ਰਹੀ।
ਹੋਰ ਦੱਸੋ ਤੁਸੀਂ ਉੱਥੇ ਸ਼ੋਪਿੰਗ ਵੀ ਕੀਤੀ।
ਕਿ ਹੋ ਜਾਏ। ਸ਼ੋਪਿੰਗ ਹਾਂ ਕਿ ਕੀਤੀ ਸੀ ਇਤਰੀ ਨੀ ਕਰ ਪਾਏ ਬੱਚੇ ਨਾਲ ਤੁਹਾਨੂੰ ਪਤਾ ਬਹੁਤ। ਤੰਗ ਕਰਦੇ ਨੇ ਬੱਚੇ ਨਾ
ਅੱਛਾ ਤੇ ਬੱਚੇ ਛੋਟੇ ਆ ਤੁਆਡੇ।
ਸਮਝ ਆਇਆ ਹਾਂਜੀ ਮੇਰੇ ਬੱਚੇ ਛੋਟੇ ਨੇ
ਅੱਛਾ ਕਿੰਨੇ ਬੱਚੇ ਆ ਤੁਹਾਡੇ।
ਦੋ ਈ ਬੱਚੇ ਨੇ ਮੇਰੇ ਇੱਕ ਬੇਟਾ ਇੱਕ ਬੇਟੀ ਏ
ਅੱਛਾ ਅੱਛਾ ਕਿੰਨੇ ਸਾਲ ਦਾ ਬੇਟਾ
ਹਾਂਜੀ ਬੇਟਾ ਮੇਰਾ ਗਿਆਰਾਂ ਸਾਲ ਦਾ ਤੇ ਬੇਟੀ ਮੇਰੀ ਚਾਰ ਸਾਲ ਦੀ ਏ।
ਅੱਛਾ, ਅੱਛਾ ਬੇਟੇ ਬੇਟੀੇ ਚ ਤੁਹਾਡਾ ਇੰਨਾ ਡਿਫਰੈਂਸ ਹੈਗਾ ਸੀ।
ਹਾਂਜੀ
ਅੱਛਾ, ਅੱਛਾ ਚਲੋ ਅੱਛਾ ਹੈ ਇੱਕ ਬੱਚਾ ਸਈ ਤਰ੍ਹਾਂ ਪਾਲ ਜੇ ਨਾ ਫਿਰ ਦੂਸਰਾ ਬਾ ਅੱਛਾ ਸੋਚਣਾ ਚਾਹੀਦਾ ਚਲੋ ਹਾਂ ਚਲੋ ਵਧੀਆ। ਹੋਰ ਠੀਕ ਨੇ ਤੁਹਾਡੇ ਕਰ ਸਾਰੇ।
ਸਭ ਠੀਕ ਨੇ ਬਸ ਮੈਂ ਬੈਠੀ ਹੋਈ ਇਸੀ ਮੈਂ ਕਿਆ ਚਲੋ ਭੈਣ ਜੀ ਨਾਲ ਗੱਲ ਕਰੀਏ ਬੜੇ ਦਿਨ ਹੋ ਗਏ ਨੇ
ਹੂੰ, ਹੂੰ ਬਸ ਨਿਕਲ ਈ ਜਾਂਦਾ ਹੈ ਟਾਈਮ। ਬਸ ਮੈਂ ਵੀ ਥੋੜਾ ਬਿੱਜੀ ਹੋਈ ਦੀ ਸੀ ਇੱਧਰ ਆਈ ਦੀ ਸੀ ਮੈਂ ਵੀ ਕਿਤੇ ਤੇ ਹਾਂਜੀ ਤੇ ਉੱਥੇ ਫੇਰ ਜਿਸ ਨਾਲ ਜੋਬ ਦਾ ਕੰਮ ਹੁੰਦਾ ਨਾ ਟਾਈਮ ਮਿਲਦਾ ਈ ਨਈ ਹੈ ਸਵੇਰੇ ਦਾ ਟਾਈਮ ਕੰਮ ਕਰੋ ਫੇਰ ਦੁਪਹਿਰੇ ਸ਼ੁਰੂ ਹੋ ਜਾਓ ਹਨਾ ਫਿਰ ਰਾਤ ਤੇ ਬਸ ਟਾਈਮ ਸਾਰਾ ਦਿਨ ਇਸ ਤਰਾ ਨਿਕਲ ਜਾਂਦਾ ਰੋਟੀ ਪਾਣੀ ਚ ਈ
ਹੋਰ ਦੱਸੋ ਤੁਸੀਂ
ਬਸ ਵਧੀਆ। ਤੁਸੀਂ ਨੀ ਗਏ ਇਸ ਵਾਰ ਕਿੱਥੇ ਯਾ ਆਏ ਹੋਏ ਸੀ ਤੁਹਾਡੇ ਘਰ ਈ ਗੈਸਟ ਵਗੈਰਾ।
ਹਾਂਜੀ ਮੇਰੇ ਗੈਸਟ ਆਏ ਦੇ ਸੀ ਨਾ। ਮੇਰੀ ਹੂੰ ਬੇਟਾ ਆਯਾ ਦਾ ਸੀ ਉਹਦੀ ਵੋਟੀ ਆਈ ਦੀ ਸੀ। ਅਗੋ ਮੇਰੀ ਬੇਟੀ ਆਈ ਦੀ ਸੀ ਉਹਨਾਂ ਦੇ ਹਸਬੈਂਡ ਆਏ ਦੇ ਸੀ। ਇਸ ਤਰ੍ਹਾਂ ਕਰਕੇ ਬਚੇ ਜੇ ਅਸੀ ਨਾਲ ਫਿਰ ਟਾਈਮ ਮਿਲਿਆ ਹੀ ਨਹੀ ਤੁਹਾਨੂੰ ਪਤਾ ਹੀ ਹੈ। ਗਰਮੀ ਦਾ ਟਾਈਮ ਏ। ਫਿਰ ਦੋ ਚਾਰ ਜਣੇ ਆ ਜਾਣਾ। ਕਾਰਜ ਫਿਰ ਹੋ ਜਾਦਾ ਨਾ ਹਾਲਾਂਕਿ ਕੰਮ ਕਰ ਲੈਦੇ ਸੀ ਬੱਚੇ ਮੇਰੇ ਦੋਨੋ ਹੀ। ਬੇਟੀ ਵੀ ਤੇਰੀ ਬਊ ਵੀ ਪਰ ਥੋੜਾ ਬਹੁਤਾ ਕਰਾਉਣਾ ਹੀ ਪੈਦਾ ਨਾ ਨਾਲ।
ਹਾਂਜੀ ਪੂਰੀ ਹੈਲਪ ਦੇਣੀ ਪੈਦੀ ਉਹਨਾ ਨੂੰ ਫੇਰ
ਹਾਂ ਦੱਸ ਹੂੰ ਦੱਸਣਾ ਤੇ ਆਪ ਹੀ ਪੈਂਦਾ ਨਾ ਹੁਣ ਬਈ ਇਹ ਸਮਾਨ ਇੱਥੇ ਵੇ ਆ ਇਸ ਤਰ੍ਹਾਂ ਏ ਯਾ ਏਨਾ ਬਣਾ ਲੋ ਜਾਂ ਇਹ ਕਰ ਲੋ
ਹਾਂਜੀ, ਹਾਂਜੀ
ਹਾਂਜੀ ਇਹ ਗੱਲ ਹੋ ਜਾਂਦੀ ਆ ਫਿਰ ਇਸ ਕਰਕੇ ਹੂੰ ਟਾਈਮ ਨਾ ਮਿਲ ਮਿਲਿਆ ਨੀ ਹੁਣ ਥੋੜ੍ਹਾ ਹੁਣ ਫਰੀ ਹੈਗੇ ਆ। ਹੁਣ ਸੋਚ ਰਿਆ ਕਿਧਰੇ ਜਾਈਏ ਪਰ ਹੁਣ ਬਰਸਾਤਾਂ ਦਾ ਲੱਗਾ ਰਾ ਮੌਸਮ।
ਹਾਂਜੀ ਬਰਸਾਤਾਂ ਦਾ ਹੋ ਗਿਆ ਸ਼ੁਰੂ ਹੋਣ ਤੇ
ਹਾਂ ਹੁਣ ਤਾਂ ਉਮਸ ਵਾਲਾ ਮੌਸਮ ਗਿਆ ਨਾ ਉਮਸ
ਹਾਂਜੀ ਬੋਹਤ ਗਰਮੀ ਲੱਗਦੀ ਏ ਏਸੀ ਬਿਨਾਂ ਤਾਂ ਦੋ ਮਿੰਟ ਨੀ ਰਿਆ ਜਾਂਦਾ।
ਜਾਂਦਾ ਸਹੀ ਗੱਲ ਹੈਗੀ ਚਲ
ਚਲੋ ਠੀਕ ਏ ਹਾਂਜੀ ਠੀਕ ਏ ਭੈਣ ਜੀ ਸਤਿ ਸ਼੍ਰੀ ਅਕਾਲ।